ਹੈਲੋ, ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਓ?
ਹਾਂਜੀ ਬਸ ਵਧੀਆ ਜੀ, ਤੁਸੀਂ ਦੱਸੋ ਕਿਵੇਂ ਜੇ?
ਹੋਰ ਕੀ ਏ, ਕੀ ਕਰ ਰੇ?
ਹਾਂਜੀ ਬਸ ਵਧੀਆ ਕੁਛ ਨੀ। ਮੈਂ ਅੱਜ ਸਾਡੇ ਕੋਲਜ ਵਿੱਚ ਨਾ ਸੈਮੀਨਾਰ ਹੋਇਆ ਸੀ। ਹਾਂਜੀ-ਹਾਂਜੀ ਜਿਦੇ ਵਿੱਚ ਸਾਨੂੰ ਨਾ ਦੱਸਿਆ ਗਿਆ ਸੀ ਓਦੇ ਬਾਰੇ ਤਾਂ ਸਾਨੂੰ, ਸਾਨੂੰ ਦੱਸਿਆ ਜਾਣਕਾਰੀ ਦਿੱਤੀ ਸੀ। ਟੂਰਿਜ਼ਮ ਤੇ ਉੱਤੇ ਦਿੱਤੀ ਸੀ ਕਿ ਅਸੀਂ ਹਨਾ, ਵੱਖ-ਵੱਖ ਜਗ੍ਹਾ ਤੇ ਜਾ ਸਕਦੇ ਆ। ਪੁੱਛਿਆ ਗਿਆ ਸੀ ਕਿ ਬੱਚਿਆਂ ਦੀ ਰੁਚੀ ਜੇੜੀ ਆ ਕਿੱਥੇ-ਕਿੱਥੇ ਆ ਤੇ ਫਿਰ ਕੋਾਲਜ ਵਾਲਾ ਨਾ ਓ ਔਰਗਨਾਈਜ ਕੀਤਾ ਜਾਣਾ ਆ, ਹਾਂਜੀ ਟੂਰ ਜੇੜਾ ਕੀਤਾ, ਓ ਜੋ ਔਰਗਨਾਈਜ਼ ਕੀਤਾ ਜਾਣਾ ਆ। ਤੁਹਾਨੂੰ ਦੱਸੋ, ਤੁਹਾਨੂੰ ਕਿੱਥੇ ਦਾ ਵਧੀਆ ਲੱਗਦਾ ਆ?
ਮੈਨੂੰ ਜੀ ਬਾਰ ਘੁੰਮਣਾ ਪਸੰਦ ਹੈਗਾ, ਮਤਲਬ ਓਥੇ ਜਾ ਕੇ ਅਸੀਂ ਓਨਾਂ ਦਾ ਮਤਲਬ ਮਨੋਰੰਜਨ ਵੀ ਹੁੰਦਾ ਐ, ਮਨੋਰੰਜਨ ਦੇ ਨਾਲ-ਨਾਲ ਅਸੀਂ ਓਥੇ ਦੇ ਸੱਭਿਆਚਾਰ ਲੋਕ ਲੋਕਾਂ ਨੂੰ ਵੇਖਦੇ ਆਂ, ਮਤਲਬ ਓਥੇ ਦਾ ਮੌਸਮ ਕਿਵੇਂ ਦਾ, ਓਥੇ ਦੇ ਲੋਕੀ ਕਿਵੇਂ ਦੇ ਆ, ਉਹਨਾਂ ਦਾ ਸੁਭਾਅ, ਕਿ ਕਿਹੋ ਜਿਹਾ?
ਹਾਂਜੀ -ਹਾਂਜੀ, ਬਿਲਕੁਲ -ਬਿਲਕੁਲ, ਹੁਣ ਸਾਨੂੰ ਵੀ ਗਰਮੀ ਦੀ ਛੁੱਟੀਆਂ ਹੋ ਜਾਣੀਆਂ ਨੇ। ਤੇ ਮੈਂ ਤੇ ਚਲੋ ਇਹੋ ਸੋਚ ਰਹੀ ਕਿ ਚਲੋ ਹਨਾ, ਅਸੀਂ ਚਲੋ, ਕਿਸੀ ਵੱਖਰੀ ਜਿਹੀ ਜਗ੍ਹਾ ਤੇ ਜਾਂਦੇ ਹਾਂ। ਪਿਛਲੀ ਵਾਰੀ ਵੀ ਅਸੀਂ, ਗਏ ਸੀ ਪਹਾੜੀ ਇਲਾਕਿਆਂ ਤੇ। ਵੇਖੋ, ਜਿਹੜਾ ਪਹਾੜੀ ਇਲਾਕਿਆਂ ਜਿਹੜਾ ਆਨੰਦ ਹੁੰਦਾ, ਉਹ ਵੱਖਰਾ ਹੀ ਹੁੰਦਾ ਵਾ। ਪਹਾੜੀ ਇਲਾਕਿਆਂ ਦੇ ਵੇਖੋ ਕੇ - ਕੇ, ਮੌਸਮ ਜਿਹੜਾ ਬਹੁਤ ਵਧੀਆ ਹੁੰਦਾ ਵਾ। ਠੰਡੀ ਹਵਾ ਹੁੰਦੀ ਆ, ਜਿਹੜਾ ਖਾਣ ਪੀਣ ਆ ਉੱਥੋਂ ਦਾ। ਉਹ ਵੀ ਬਹੁਤ ਸਾਨੂੰ ਅਲੱਗ ਵੇਖਣ ਨੂੰ ਮਿਲਦਾ ਆ।
ਹਾਂਜੀ!
ਹਾਂਜੀ! ਬਾਕੀ ਹੋਰ ਵੇਖੋ ਕਿ ਇਹ ਸਿਰਫ, ਕੱਲਾ ਮਨੋਰੰਜਨ ਦਾ ਸਾਧਨ ਨਹੀਂ ਆ। ਸਾਨੂੰ ਵੇਖੋ ਉੱਥੋਂ ਦੇ, ਜਿਹੜੇ ਨਵੇਂ ਜਗ੍ਹਾ ਹੈਗੀਆਂ ਨੇ ਥਾਵਾਂ ਹੈਗੀਆਂ ਨੇ ਸਾਨੂੰ ਉੱਥੋਂ ਦੇ ਲੋਕਾਂ ਦਾ, ਸੱਭਿਆਚਾਰਾਂ ਦਾ, ਤੇ ਇਤਿਹਾਸ ਦਾ ਵੀ ਸਾਨੂੰ ਕਾਫ਼ੀ ਸਾਰੀਆ ਨੂੰ ਜਾਣਕਾਰੀ ਜਿਹੜੀ ਆ, ਮਿਲਦੀ ਆ। ਹੋਰ, ਨਾਲ ਅ ਦੇਖਿਆ ਜਾਵੇ, ਹਨਾ। ਵੇਖੋ, ਜਿਹੜੇ ਜੀਸ ਇਲਾਕੇ ਚ ਅਸੀਂ ਰਹਿੰਨੇ ਆ। ਇੱਧਰੋਂ ਦੀ ਭਾਸ਼ਾ ਜਿਹੜੀ ਹੋਰ ਹੁੰਦੀ ਆ, ਪਰ ਜੇਕਰ ਅਸੀਂ ਕਿਸੇ ਪਹਾੜੀ ਇਲਾਕੇ ਵਿੱਚ ਜਾਂਣੇ ਹਾਂ ਵੱਖਰੇ ਇਲਾਕੇ ਵਿੱਚ ਜਾਂਦੇ ਤੇ ਉੱਥੋਂ ਦਾ, ਖਾਣ -ਪੀਣ ਜਿਹੜੀ ਭਾਸ਼ਾ ਯਾ, ਰਸਮਾਂ ਰਿਵਾਜਾਂ ਨੇ ਉਹ ਸਾਨੂੰ ਬਹੁਤ ਕੁੱਝ ਵੱਖਰਾ, ਸਾਨੂੰ ਦੇਖਣ ਨੂੰ ਮਿਲਦਾ ਆ।
ਹਾਂਜੀ- ਹਾਂਜੀ!
ਹਾਂਜੀ!
ਇਸ ਲਈ ਇਹ ਵੀ ਕਿਹਾ ਜਾਂਦਾ, ਕਿ ਯਾਤਰਾ ਕਰਨਾ ਇੱਕ ਚੱਲਦਾ ਫਿਰਦਾ ਸਕੂਲ ਹੀ ਹੈਗਾ, ਕਿਉਂਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ। ਕਿਤਾਬਾਂ ਨਾਲ ਤਾਂ ਅਸੀਂ ਮਤਲਬ ਕਿਤਾਬਾਂ ਚ ਅਸੀਂ ਪੜ੍ਹਦੇ ਹਾਂ ਤੇ ਅਸੀਂ ਘੁੰਮਣ ਜਾਂਣੇ ਆ ਤੇ ਸਾਨੂੰ, ਉੱਥੇ ਦੇ, ਰਹਿਣ- ਸਹਿਣ ਦਾ ਉੱਥੇ ਦੇ, ਰੀਤੀ- ਰਿਵਾਜਾਂ ਦਾ ਉੱਥੇ ਦੇ ਲੋਕਾਂ, ਲੋਕਾਂ ਦਾ ਪਤਾ ਲੱਗਦਾ
ਹਾਂਜੀ! ਦੇਖੋ ਕਿਤਾਬਾਂ ਨੂੰ ਸਾਨੂੰ ਪਤਾ ਲੱਗ ਸਕਦਾ ਹੈ, ਪਰ ਜੇਕਰ ਮੈਂ ਕਹਾਂ ਕਿ, ਹਨਾ ਅਸੀਂ ਅਹ, ਜੋ ਅਸੀਂ ਅੱਖੀ ਵੇਖਣਾ, ਜੋ ਅਸੀਂ ਮਹਿਸੂਸ ਕਰਨਾ ਵਾ ਉਹ ਤੇ ਅਸੀਂ ਉਸ ਜਗ੍ਹਾ ਤੇ, ਥਾਂ ਤੇ, ਜਾ ਕੇ ਕਰ ਸਕਦੇ ਹਾਂ।
ਹਾਂਜੀ!
ਹਾਂਜੀ! ਬਾਕੀ ਹੋਰ ਵੇਖੋ ਕਿ ਜਿਹੜੇ ਅੱਜ ਕੱਲ੍ਹ, ਸਕੂਲ ਹੈਗੇ, ਕਾਲਜ ਹੈਗੇ ਆ ਉਹ ਵੀ ਹਰ ਸਾਲ ਹਨਾ, ਬੱਚਿਆਂ ਨੂੰ, ਵਿਦਿਆਰਥੀਆਂ ਨੂੰ, ਲੈ ਕੇ ਜਾਂਦੇ ਨੇ ਨਵੀਂ ਜਗ੍ਹਾ ਦੇ ਤਾਂ ਜੋ ਬੱਚਿਆਂ ਨੂੰ ਵੀ, ਉੱਥੋਂ ਦੇ, ਜਿਹੜਾ ਸੱਭਿਆਚਾਰ ਆ, ਵਿਭ- - ਹਨਾ, ਉਹਦੇ ਬਾਰੇ ਜਿਹੜੀ ਆ, ਪਤਾ ਲੱਗ ਸਕੇ
ਹਾਂਜੀ -ਹਾਂਜੀ!
ਹਾਂਜੀ, ਹੋਰ ਦੱਸੋ ਤੁਹਾਨੂੰ, ਧਾਰਮਿਕ ਸਥਾਨਾਂ ਤੇ ਜਾਣਾ, ਚੰਗਾ ਲੱਗਦਾ ਆ।
ਹਾਂਜੀ, ਮੈਨੂੰ ਚੰਗਾ ਲੱਗਦਾ, ਮੈਂ ਤਾਂ ਪਿਛਲੇ ਸਾਲ ਆਪਣੇ ਪਰਿਵਾਰ ਨਾਲ ਪਹਾੜੀ ਇਲਾਕੇ ਤੇ ਵੀ ਗਿਆ ਸੀ, ਉੱਥੇ ਦੀ ਠੰਡੀ ਹਵਾ, ਉੱਥੇ ਦਾ ਮੌਸਮ, ਹਰੇ -ਭਰੇ ਜੰਗਲ ਤੇ ਸੁੰਦਰ ਨਜ਼ਾਰੇ ਮੈਨੂੰ ਅੱਜ ਵੀ ਯਾਦ ਨੇ
ਹਾਂਜੀ
ਕੁਦਰਤ ਦੇ ਨੇੜੇ ਰਹਿ ਕੇ ਬਹੁਤ ਕੁਝ ਮਤਲਬ ਉੱਥੇ ਰਹਿ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ
ਹਾਂਜੀ ਮੈਂ ਵੀ ਸੋਚ ਰਹੀ ਹਾਂ ਕਿ ਤੇ ਮੈਂ ਪਹਾੜੀ ਇਲਾਕੇ ਤੇ ਗਈ ਮੈਂ ਤੇ ਫਿਰ ਰਾਫਟਿੰਗ ਦਾ ਥੋੜਾ ਕਰਨਾ ਰਾਫਟਿੰਗ ਦਾ ਐਕਸਪੀਰੀਅੰਸ ਲੈਣਾ ਵਾ ਮੇਰਾ ਬਹੁਤ ਚਾਅ ਹੈਗਾ ਕਿ ਮੈਂ ਰਾਫਟਿੰਗ ਕਰਾਂ
ਹ ਬਿਲਕੁਲ ਜੀ ਜੇ ਦੇਖਿਆ ਜਾਵੇ ਤਾਂ ਘੁੰਮਣਾ ਫਿਰਨਾ ਇੱਕ ਸਾਡੇ ਦੇਸ਼ ਲਈ ਵੀ ਬਹੁਤ ਵਧੀਆ ਹੈਗਾ ਕਿਉਂ ਅਸੀਂ ਜੇ ਅਸੀਂ ਘੁੰਮਣ ਫਿਰਨ ਜਾਂਗੇ ਕਿਸੇ ਥਾਂ ਮਤਲਬ ਕਿਸੇ ਥਾਂ ਤੇ ਤੇ
ਹਾਂਜੀ
ਰੈਸਟੋਰੈਂਟ ਹੋਟਲ ਆ, ਤੇ ਆਵਾਜਾਈ ਤੇ ਲੋਕੀ ਖੜ ਸੱਕਦੇ ਚਾ ਕਰਨਣਗੇ ਤੇ ਉਹ ਮਤਲਬ ਉਸ ਥਾਂ ਤੇ ਮਤਲਬ ਉੱਥੇ ਲੋਕਾਂ ਦ ਲੋਕਾਂ ਨੂੰ ਫ਼ਾਇਦਾ ਹੋਣਗਾ ਹੋੁਣ ਗਾ
ਹਾਂਜੀ ਉਹੀ ਨਾ ਕੇ ਚਲੋ ਅ ਅੱਜ ਕੱਲ ਹਾਂਜੀ ਪਹਿਲਾਂ ਹੁੰਦਾ ਸੀ ਕਿ ਚਲੋ ਪਹਾੜੀ ਇਲਾਕੇ ਜਾਣ ਦਾ ਖ਼ਤਰਾ ਮਤਲਬ ਹੁੰਦਾ ਹੀ ਆ ਪਰ ਸਰਕਾਰ ਨੇ ਕਾਫ਼ੀ ਯੋਗਦਾਨ ਪਾਇਆ ਵਾ ਕਿ ਜਿਹੜੇ ਪਹਾੜੀ ਇਲਾਕੇ ਨੇ ਉੱਥੋਂ ਹੀ ਸਹੂਲਤਾਂ ਨੇ ਫਿਰ ਵੀ ਪੁਰਾਣੇ ਜ਼ਮਾਨੇ ਤੋਂ ਵੱਧ ਚੁੱਕੀਆਂ ਨੇ
ਅੱਛਾ ਪਰ ਤੁਹਾਨੂੰ ਕੀ ਪਤਾ, ਤੁਹਾਨੂੰ ਪਤਾ ਤਾਂ ਇਹਦੇ ਨੂੰ ਕਈ ਨੁਕਸਾਨ ਨੀ ਵੀ ਨੇ, ਮਤਲਬ ਘੁੰਮਣ ਫਿਰਨ ਦੇ ਕਈ ਨੁਕਸਾਨ ਵੀ ਨੇ
ਹਾਂਜੀ ਹਾਂਜੀ ਵੇਖੋ ਨਾ ਪਹਾੜੀ ਇਲਾਕਿਆਂ ਦੇ ਵਿੱਚ ਸਾਨੂੰ ਪਤਾ ਨੀ ਹੁੰਦਾ ਹਨਾ ਮੌਸਮ ਮੌਸਮ ਜਿਹੜਾ ਕਦੋਂ ਖ਼ਰਾਬ ਹੋ ਜਾਣਾ ਵਾ ਕਈ ਵਾਰੀ ਸਾਨੂੰ ਖ਼ਬਰਾਂ ਚ ਵੀ ਦੇ ਸੁਣਨ ਨੂੰ ਮਿਲਦਾ ਹੀ ਆ ਕਪੂਸ ਖਲਣ ਦੇ ਕਰਕੇ ਹੈਨਾ ਕਈ ਵਾਰੀ ਲੋਕਾਂ ਦਾ ਜਿਹੜਾ। ਵਾ ਜਾਨੀ ਮਾਨੀ ਨੁਕਸਾਨ ਵੀ ਹੋ ਜਾਂਦਾ ਆ
ਹਾਂਜੀ ਮੈਂ ਇਹ ਵੀ ਦੇਖਿਆ ਕਿ ਲੋਕ ਨਾ ਘੁੰਮਣ ਫਿਰਨ ਜਾਂਦੇ ਆ ਤੇ ਤੇ ਦਰਖਤ ਲੱਗੇ ਹੁੰਦੇ ਆ ਉਸ ਉਸਦੇ ਉੱਤੇ ਨਾ ਅਪਣਾ ਨਾਂ ਲਿਖਦੇ ਦਿੰਦਿਆਂ, ਤੇ ਕਈ ਇਤਿਹਾਸਿਕ ਇਮਾਰਤਾਂ ਵੀ ਹੁੰਦੀਆਂ ਨੇ ਉਹਨੂੰ ਮਤਲਬ ਲੋਕੀ ਨੁਕਸਾਨ ਪਹੁੰਚਾ ਦਿੰਦੇ ਆ ਮਤਲਬ ਉਹ ਤੇ ਆਪਣਾ ਨਾਮ ਲਿਖ ਦਿੰਦੇ ਹਾਂ ਵੀ ਅਸੀਂ ਆਪਣੀ ਯਾਦਗਾਰ ਦੇ ਵਿੱਚ ਤੇ ਲੋਕੀ ਐ ਗ਼ਲਤ ਕਰਦੇ ਨੇ ਮੇਰੇ ਹਿਸਾਬ ਨਾਲ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦੇਖੋ ਕਿਸੇ ਸੱਭਿਆ। ਚਾਰ ਨੂੰ ਨੁਕਸਾਨ ਪਹੁੰਚਾਉਣਾ ਭਾ ਚਾਹੇ ਕੋਈ। ਇਮਾਰਤ ਆ ਹੈਨਾ ਉਹ ਇਹ ਬਹੁਤ ਜ਼ਿਆਦਾ ਗ ਗ਼ਲਤ ਗੱਲ ਆ। ਦੇੇਖੋ ਅੱਜ ਕੱਲ ਹੈਨਾ ਸਰਕਾਰ। ਜਿਹੜੀਆਂ ਨੇ ਸੈਰ ਸਪੱਟੇ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰਦੀਆਂ ਪਈਆਂ ਨੇ। ਦੇਖੋ ਇਹਦੇ ਵਿੱਚ ਕਿਤੇ ਨਾ ਕਿਤੇ ਹੈਨਾ ਬਹੁਤ ਜ਼ਿਆਦਾ ਮੈਂ ਕਹੂੰਗੀ ਕਿ ਸਰਕਾਰ ਨੂੰ ਵੀ ਆਮਦਨ ਜਿਹੜੀ ਹੁੰਦੀ ਆ ਉਹ ਸੈਰ ਸਪਾਟੇ ਜਦੋਂ ਲੋਕ ਕਰਨ ਜਾਂਦੇ ਨੇ। ਤੇ ਉਤੋਂ ਜਿਹੜੀ ਸਰਕਾਰ ਨੂੰ ਵੀ ਕਾਫ਼ੀ ਆਮਦਨ ਹੁੰਦੀ ਆ। ਹੋਰ ਵੇਖੋ ਚਲੋ ਪੈਸਾ ਤਾਂ ਲੱਗਦਾ ਆ ਪਰ ਸਾਨੂੰ ਨਾ। ਜੇਕਰ ਅਸੀਂ ਪਹਾੜੀ ਇਲਾਕਿਆਂ ਵਿੱਚ ਜਾਂਦੇ ਹਾਂ ਸਾਨੂੰ ਕੁਦਰਤ ਨੂੰ ਨੇੜੇ ਹੋ ਕੇ ਵੇਖਣ ਦਾ ਸਾਨੂੰ ਮੌਕਾ ਮਿਲਦਾ ਆ।
ਹਾਂਜੀ ਹਾਂਜੀ।
ਹਾਂਜੀ ਉੱਥੋਂ ਦੇ ਜਿੜਂ ਪਹਾੜ, ਝਰਨੇ ਇੱਥੋਂ ਤੱਕ ਕਿ ਜਿਹੜੇ ਇਹ ਪੱਥਰ ਵੀ ਹੈਗੇ ਨੇ ਹੈਨਾ ਉਹ ਵੀ ਵੇਖ ਕਿ ਮਨ ਨੂੰ ਬੜਾ, ਸਕੂਨ ਮਿਲਦਾ ਹੈਗਾ ਆ
ਜੇ ਮੈਂ ਵੇ ਕੁੱਝ ਲੋਕਾਂ ਨੂੰ, ਵੀ ਵੇਖਿਆ ਘੁੰਮਣ ਵਾਲੀ ਥਾਂ ਤੇ ਨਾ ਲੋਕੀ, ਮਤਲਬ ਜਿਵੇਂ ਕੁੱਝ ਖਾਂਣੇ ਆਂ ਤੇ ਉਹਦੀ ਪਲਾਸਟਿਕ ਉੱਥੇ ਹੀ ਸੁੱਟ ਦਿੰਦੇ ਆ, ਮਤਲਬ ਜੋ ਕੁੱਝ ਵੀ ਹੈ, ਕਾਗਜ਼ ਵਗੈਰਾ ਹੋ ਗਿਆ ਪਲਾਸਟਿਕ ਦੀ ਥੈਲੀਆਂ, ਉਹ ਵੀ ਨੇ ਉੱਥੇ ਹੀ ਸੁੱਟ ਦਿੰਦੇ ਤੇ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਘੁੰਮਣ ਦੇ ਥਾਂ ਨੂੰ, ਮਤਲਬ ਗੰਦਾ ਨਾ ਕਰੀਏ, ਉਹਨੂੰ ਸਾਫ਼ ਸਫ਼ਾਈ ਰੱਖਣ
ਬਿਲਕੁਲ- ਬਿਲਕੁਲ ਇਹ ਸਾਡਾ ਫਰਜ਼ ਬਣਦਾ, ਜੇਕਰ ਅਸੀਂ ਹਨਾ ਕੁਦਰਤ ਦੇ ਨਜ਼ਾਰੇ ਅਸੀਂ ਲੈ ਰਹੇ ਹਾਂ, ਤੇ ਸਾਨੂੰ ਵੀ ਚਾਹੀਦਾ ਵਾ ਕਿ, ਜਿਹੜਾ ਕੁਦਰਤ ਆ ਜਾਂ ਅਸੀਂ ਜਿਹੜਾ ਕੋਈ, ਕਿਸੇ ਵੀ ਜਗ੍ਹਾ ਤੇ ਜਾ ਰਹੇ ਹਾਂ ਉਹਦੀ ਸਾਫ਼ ਸਫ਼ਾਈ ਰੱਖਣ ਦਾ ਵੀ, ਜਿਹੜਾ ਖਿਆਲ ਉਹ ਸਾਨੂੰ, ਹੋਣਾ ਚਾਹੀਦਾ ਆ
ਹਾਂਜੀ- ਹਾਂਜੀ।
ਹਾਂਜੀ, ਮੈਨੂੰ ਤੇ ਬਹੁਤ ਸ਼ੌਂਕ ਆ ਮੈਨੂੰ ਤੇ, ਬਹੁਤ ਸ਼ੌਕ ਹੈ, ਰੀਲ ਬਣਾਉਣ ਦਾ ਤੇ ਫੋਟੋਆਂ, ਖਿਚਵਾਉਣ ਦਾ
ਹਾਂਜੀ।
ਹਾਂਜੀ।
ਹੈ ਤੁਹਾਡੀੇ ਫੇਵਰੇਟ
ਭਾਜੀ
ਸਭ ਤੋਂ ਵਧੀਆ, ਕਿਹੜੀ ਮਤਲਬ ਘੁੰਮਣ ਦੀ ਥਾਂ, ਕਿਹੜੀ ਹੈਗੀ
ਮੇਰੀ ਮੈਨੂੰ ਤੁਹਾਨੂੰ ਮੈਂ, ਸੱਚ ਦੱਸਾਂ ਤੇ ਮੈਨੂੰ, ਵੈਸੇ ਕੁੱਝ ਤਾਂ ਜੁੜੇ ਰਹਿਣ ਦਾ, ਬਹੁਤ ਜ਼ਿਆਦਾ ਮੇਰਾ ਇੰਟਰਸਟ ਹੈਗਾ, ਦਿਲਚਸਪੀ ਮੇਰੀ ਜਿਆਦਾ, ਇਹਦੇ ਵਿੱਚ ਹੀ ਆ, ਮੈਨੂੰ ਇਹੀ ਹੁੰਦਾ ਵਾ ਕਿ ਮੈਂ ਕਿਸੇ ਤੇ ਉਸ ਜਗ੍ਹਾ ਤੇ, ਜਾਵਾਂਗੇ ਜਿੱਥੇ ਬਿਲਕੁਲ ਸ਼ਾਂਤੀ ਹੋਵੇ, ਠੰਡਾ ਮਾਹੌਲ ਹੋਵੇ ਤੇ ਮੈਨੂੰ ਕੁਦਰਤ ਨਾਲ, ਨੇੜੇ ਹੋ ਕੇ ਜਾਣ ਦਾ, ਮੈਨੂੰ ਮੌਕਾ ਮਿਲੇ
ਹਾਂਜੀ, ਤੇ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਉਸ ਥਾਂ ਤੇ, ਜਿਸ ਥਾਂ ਤੇ ਘੁੰਮਣ ਜਾ ਰਹੇ ਆ, ਉਸਨੂੰ ਗੰਦਾ ਨਾ ਰੱਖਣ। ਤੇ ਉਹ, ਉਸ ਥਾਂ ਤੇ ਮਤਲਬ
ਹਾਂਜੀ, ਦੇਖੋ ਹਾਂਜੀ ਦੇਖੋ ਅਸੀਂ ਕਿਤੇ ਵੀ, ਭਾਵੇਂ ਹਰ ਅਹ ਕਿਸੇ ਵੀ ਨਵੀਂ ਜਗ੍ਹਾ ਤੇ, ਜਾਂਦੇ ਆ ਠੀਕ ਆ ਉੱਥੇ ਵੇਖੋ, ਕਿ ਸਾਨੂੰ ਉੱਥੋਂ ਦਾ ਨਵਾਂ, ਜਿਹੜੀ ਭਾਸ਼ਾ ਆ ਸੱਭਿਆਚਾਰ, ਆ ਧਾਰਮਿਕ ਧਰਮ ਜਿਹੜਾ ਵਾ ਸਾਨੂੰ ਦੇਖਣ ਨੂੰ ਮਿਲਦਾ ਹੈ, ਤੇ ਸਾਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਉਹ ਜਿਹੜਾ, ਸਤਿਕਾਰ ਆ ਉਹ ਕਰੀਏ ਹਨਾ।
ਹਾਂਜੀ, ਉਹ ਸਾਡੇ ਯਾਦਗਾਰ ਨੇ ਜੇ ਉਹਨੂੰ ਮਤਲਬ, ਗੰਦ ਖ਼ਰਾਬ ਨਾ ਕਰੀਏ ਉਹਨੂੰ ਯਾਦ ਗੰਦ ਹੀ ਰਹਿਣ ਦੇ ਉਥੇ, ਕਿ ਲੋਕ ਹੋਰ ਲੋਕ ਵੀ ਆਉਣਗੇ ਉੱਤਰ ਘੁੰਮਣ ਉਹਨਾਂ ਵਾਸਤੇ ਕੋਈ ਦੁਰਗੰਦ ਵਗੈਰਾ ਨਾ ਉੱਥੇ ਸੁੱਟਣ
ਹਾਂਜੀ- ਹਾਂਜੀ। ਇੱਕ ਉ ਸੈਰ -ਸਪਟਾ ਜਿਹੜਾ ਇਕੱਲਾ ਸਿਰਫ ਅਸੀਂ ਮਨੋਰੰਜਨ ਦਾ, ਸਾਧਨ ਨਹੀਂ ਹੈ ਸਿਰਫ ਇਹਦੇ ਸਗੋਂ ਸਾਨੂੰ ਸਿੱਖਿਆ ਵੀ, ਮਿਲਦੀ ਆ ਸਾਨੂੰ ਉਹਦੇ, ਸੱਭਿਆਚਾਰ ਤੋਂ ਹੋਰ ਲੋਕਾਂ ਦੇ ਰਹਿਣ -ਸਹਿਣ, ਖਾਣ -ਪੀਣ ਉਹਨਾਂ ਦਾ ਪਹਿਰਾਵਾ। ਸਾਨੂੰ ਇਹਦੇ ਬਾਰੇ ਵੀ, ਜਿਹੜੀ ਜਾਣਕਾਰੀ ਆ, ਕਾਫ਼ੀ ਮਿਲਦੀ ਆ
ਹਾਂਜੀ ਬਿਲਕੁਲ-ਬਿਲਕੁਲ ਅਸੀਂ ਸਾਨੂੰ ਇਹ ਵੀ ਸਿੱਖ ਦੇਖਣ ਨੂੰ ਮਿਲਦਾ ਕਿ ਉੱਧਰ ਉੱਥੇ ਦਾ ਕੀ ਪਹਿਨਾਵਾ ਐ। ਉੱਥੇ ਦੇ ਪਹਿਨਾਵੇ ਦੇ ਕੀ ਨਿਯਮ ਨੇ ਉਹਦਾ ਇਤਿਹਾਸ ਕੀ ਹੈ। ਬੋਤ ਕੁਝ ਸਿੱਖਣ ਨੂੰ ਮਿਲਦਾ ਐ।
ਬਿਲਕੁਲ- ਬਿਲਕੁਲ ਜੀ। ਦੇਖੋ ਹਰ ਇੱਕ ਜਗ੍ਹਾ ਦਾ ਆਪਣਾ-ਆਪਣਾ ਮਹੱਤਵ ਹੈਗਾ ਆ। ਹਰ ਇੱਕ ਜਗ੍ਹਾ ਜਿਹੜੀ ਆਪਣੇ ਵਿੱਚ ਜੇੜੀ ਖਾਸ ਜੇੜੀ ਹੈਗੀ ਆ‌। ਇਤਿਹਾਸ ਰੱਖਦੀ ਆ। ਹਨਾ ਸਾਡਾ ਫਰਜ਼ ਬਣਦਾ ਵਾ ਕਿ ਚਲੋ ਅਸੀਂ ਉਹਨਾਂ ਦੇ ਇਤਿਹਾਸ ਨੂੰ ਜਾਂਣੀਏ। ਅਸੀਂ ਉਹਨਾਂ ਦੇ ਜੇੜੇ ਹੈਗੇ ਆ। ਸੱਭਿਆਚਾਰ ਆ ਉਹਨਾਂ ਦਾ ਸਤਿਕਾਰ ਕਰੀਏ।
ਹਾਂਜੀ ਅੱਜ ਕੱਲ ਤਾਂ ਵੈਸੇ ਬੋਤ ਆਮ ਹੋ ਗਿਆ ਘੁੰਮਣਾ ਫਿਰਨਾ ਵੀ ਕਿਉਂਕਿ ਰੇਲ ਵੀ ਹੋ ਵੀ ਹੈ ਰੇਲ ਵੀ ਰੇਲ ਦੇ ਰਾਹੀਂ ਅਸੀਂ ਜਾ ਸਕਦੇ ਹਾਂ ਬੱਸ ਦੇ ਰਾਹੀਂ ਜਾ ਸਕਦੇ ਹਾਂ। ਆਪਣੇ ਸਾਧਨ ਨਾਲ ਕਿਤੇ ਵੀ ਜਾ ਸਕਦੇ ਹਾਂ ਜਾਂ ਹ ਹਵਾਈ
ਹਾਂਜੀ ਪਹਾੜੀ ਇਲਾਕਿਆਂ ਵਿੱਚ ਤੇ ਜਦੋਂ ਸਰਕਾਰ ਨੇ ਹੈਲੀਕਾਪਟਰ ਦੀ ਜੇੜੀ ਸੁਵਿਧਾ ਓ ਵੀ ਹੂੰ। ਕਰਵਾਈ ਹੈਗੀ ਮੁਹੱਈਆ ਕਰਵਾਈ ਹੈਗੀ ਆ ਦੇਖੋ ਅੱਜ ਕੱਲ ਹਾਂਜੀ। ਵਧੀਆ ਲੱਗਦਾ ਹੈ ਜੇਕਰ ਅਸੀਂ ਕੋਈ ਨਵੀਂ ਥਾਂ ਤੇ ਜਾ ਕੇ ਕਿਸੇ ਨਵੀਂ ਚੀਜ਼ ਨਾਲ ਜਾਂ ਥਾਂ ਨਾਲ ਰੂ- ਬਰੂ ਹੁੰਦੇ ਆ ਇਹ ਵਧੀਆ ਵਾ। ਚਲੋ ਠੀਕ ਆ ਜੀ ਸੋਚਦੇ ਆ ਫਿਰ ਚਾਚੀ ਜੀ ਸਤਿ ਸ੍ਰੀ ਅਕਾਲ ਜੀ।